ਸਤਿ ਸ੍ਰੀ ਅਕਾਲ ਜੀ
ਹੋਰ ਕਿਵੇਂ ਹੋ ਜੀ
ਵਧੀਆ ਜੀ
ਆਵਾਜ਼ ਥੋੜੀ ਥੋੜੀ ਘੱਟ ਆ ਰਹੀ ਹੈ
ਇੱਕ ਹੈਲੋ
ਹੈਲੋ
ਹਾਂਜੀ
ਹਾਂਜੀ, ਹੁਣ ਠੀਕ ਆ ਗਈ ਜੀ। ਆਵਾਜ਼ ਨਹੀਂ ਆ ਰਹੀ ਸੀ ਕਲੀਅਰ।
ਹਾਂਜੀ ਹਾਂਜੀ‌।
ਹੋਰ ਸਭ ਵਧੀਆ ਪਾਜੀ।
ਹਾਂਜੀ, ਹਾਂਜੀ ਹਾਂਜੀ ਵਧੀਆ।
ਹੋਰ ਤੁਸੀਂ ਕੀ ਕਰ ਰਹੇ ਸੀ?
ਕੁਛ ਨਹੀਂ, ਅਸੀ ਕੰਮ ਕਰਦੇ ਪਏ।
ਹਾਂਜੀ ਕੰਮ ਤੇ- ਕੰਮ ਤਾਂ ਕਦੇ ਨਹੀਂ ਮੁੱਕਦੇ। ਕੰਮ ਤਾ ਹੁੰਦੇ ਹੀ ਰਹਿੰਦੇ ਨੇ। ਸਾਡੇ ਵੀ ਕੰਮ ਹੀ ਚੱਲਦੇ ਪਏ ਨੇ। ਹੁਣ ਹਾਂਜੀ, ਹੋਰ ਚਾਹ ਪਾਣੀ ਪੀ ਲਿਆ ਤੁਸੀਂ?
ਹਾਂਜੀ ਹਾਂਜੀ। ਹਾਂਜੀ ਹਾਂਜੀ।
ਹੋਰ? ਗਰਮੀ ਕਿਵੇਂ ਪੈ ਰਹੀ ਹੈ? ਗਰਮੀ ਤਾਂ ਤੁਹਾਨੂੰ ਸਹੀ ਲੱਗਦਾ ਗਰਮੀ ਦਾ? ਮੌਸਮ ਸਹੀ ਲੱਗ ਰਿਹਾ ਹੈ?
ਨਹੀਂ-ਨਹੀਂ ਬਹੁਤ ਜ਼ਿਆਦਾ-
ਹਾਂਜੀ, ਗਰਮੀ ਦਾ ਐਤਕੀ ਰਿਕਾਰਡ ਹੀ ਟੁੱਟ ਗਿਆ। ਬਹੁਤ ਜ਼ਿਆਦਾ ਗਰਮੀ ਹੈਗੀ ਐ। ਐਤਕੀ ਤੇ ਗਰਮੀ ਨੇ- ਹਾਂ, ਸਾਡਾ ਕਿਧਰੇ ਇੱਧਰ-ਉੱਧਰ ਬਾਹਰ ਨਿਕਲਣ ਦਾ ਮਨ ਹੀ ਨਹੀਂ ਕਰਦਾ। ਗਰਮੀ ਇੰਨੀ ਹੈਗੀ ਕਿ ਮੰਨ-
ਹਾਂਜੀ ਹਾਂਜੀ ਹਾਂਜੀ, ਬਹੁਤ ਜ਼ਿਆਦੀ ਗਰਮੀ। ਹਾਂਜੀ ਹਾਂਜੀ। ਕਿੱਥੇ ਰਹਿੰਦੇ ਤੁਸੀਂ? ਬਸ ਵਧੀਆ- ਕਿੱਥੇ ਰਹਿੰਦੇ ਤੁਸੀਂ?
ਹੈਲੋ, ਹਾਂਜੀ, ਏਥੀ ਏਥੀ ਰਹਿਣੇ ਆ, ਤੁਹਾਡੇ ਨਾਲ ਹੀ ਰਹਿਣੇ ਆ ਜੀ। ਤੁਹਾਡੇ ਪਿੱਛੇ ਹੀ ਗਲੀ ਤੇ ਰਹਿਣੇ ਆ।
ਅੱਛਾ ਅੱਛਾ।
ਹਾਂਜੀ।
ਅੱਛਾ। ਬਸ ਵਧੀਆ ਜੀ। ਅੱਛਾ, ਬਸ ਵਧੀਆ। ਗੁਰੂਦੁਆਰੇ ਵਗੈਰਾ ਜਾਂਦੇ?
ਤੁਸੀਂ ਵੀ ਜਾਂਦੇ ਓ ਗੁਰਦੁਆਰੇ?
ਹਾਂਜੀ ਹਾਂਜੀ।
ਹਾਂਜੀ ਹਾਂ, ਗਰਮੀ ਦੀ ਵਜ੍ਹਾ ਨਾਲ ਮੇਰਾ ਇੱਥੇ- ਕਈ ਨਾਗੇ ਹੋ ਚੁੱਕੇ ਨੇ। ਏ ਤੇ ਮੈਂ ਝੂਠ ਨਹੀਂ ਬੋਲਾਂਗੀ। ਕਿੰਨੀ ਵਾਰ ਮੈਂ ਨਹੀਂ ਜਾ ਪਾਈਆ। ਜਾਣਾ ਤਾਂ ਰੋਜ਼ ਚਾਹੀਦਾ- ਪਰ ਮੈਂ ਗਰਮੀ ਦੀ ਵਜ੍ਹਾ ਨਾਲ ਬਾਹਰ ਨਹੀਂ ਨਿਕਲੀ ਆ। ਜਾਣਾ ਤੇ ਚਾਹੀਦਾ ਐ। ਕੱਲ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਐ ਨਾ?
ਹਾਂਜੀ ਹਾਂਜੀ।
ਹਾਂਜੀ, ਮਿੱਸੀ ਰੋਟੀਆਂ ਦਾ ਲੰਗਰ ਹੁੰਦਾ ਏ। ਕੱਚੀ ਲੱਸੀ ਦਾ ਹਾਂਜੀ ਤੁਸੀਂ ਬਹੁਤ- ਸਵਾਦ ਲੱਗਦਾ। ਵਾਹਿਗੁਰੂ ਦੀ ਮੇਹਰ ਨਾਲ ਬਹੁਤ ਸਵਾਦ ਲੱਗਦਾ ਸਾਰਿਆਂ ਨੂੰ। ਪਰ ਸਾਰੀ ਸੰਗਤ ਵਾਸਤੇ ਬਣਦਾ ਗੁਰੂ ਪਿਤਾ ਦੀ ਮਿਹਰ ਨਾ ਸਭ- ਸਾਡੇ ਗੁਰਦੁਆਰੇ ਤੇ ਸਾਰੇ ਆਂਦੇ ਈ ਨੇ। ਕਿਸੇ ਨੂੰ ਵੀ ਮਨਾਹੀ ਨੀ ਹੁੰਦੀ ਇਹ ਸਭ ਨੂੰ ਲੰਗਰ ਖੁਲ ਕੇ ਮਿਲਦਾ ਈ ਸ- ਸੱਚੇ ਪਾਤਸ਼ਾਹ ਦੀ ਮੇਹਰ ਨਾਲ, ਹਾਂਜੀ। ਹੋਰ, ਹਰਿਮੰਦਰ ਸਾਹਿਬ ਤੁਸੀਂ ਜਾਂਦੇ ਹੋ? ਹਰਿਮੰਦਰ ਸਾਹਿਬ ਦੇ ਦਰਸ਼ਨ ਕੀ ਤੇ ਹੀ ਹੋਓਗੇ ਤੁਸੀਂ ਵੀ। ਤੁਸੀਂ ਪੰਜਾਂ ਤਖ਼ਤ ਦੇ ਦਰਸ਼ਨ ਕੀਤੇ ਹੋਏ ਨੇ?
ਹਾਂਜੀ, ਐਤਵਾਰ ਤੇ ਐਤਵਾਰ ਜਾਂਦੇ ਰਹਿਣੇ ਆ।
ਐਤਵਾਰ ਦੇ ਐਤਵਾਰ ਹਰ ਤੱਖਤ, ਮਤਲਬ ਸਾਰੇ ਤਖ਼ਤਾਂ ਦੇ ਦਰਸ਼ਨ ਕੀਤੇ ਹੋਏ ਨੇ ਮੈਂ ਕਿਹਾ। ਪੰਜੋਂ ਤਖ਼ਤਾਂ ਦੇ ਦਰਸ਼ਨ ਕੀਤੇ ਹੋਏ ਨੇ?
ਨਹੀਂ ਨਹੀਂ ਜੀ ਪੂਰਿਆਂ ਦੇ ਨੀ ਕੀਤੇ ਹਜੇ। ਵੇਖ ਕੇ ਵੱਲ ਵੀ ਗਰਮੀ ਕਰਕੇ ਨਹੀਂ ਜਾਇਆ ਜਾਂਦਾ।
ਹਾਂਜੀ, ਗਰਮੀ ਕਰਕੇ ਵੀ ਐ ਅਸੀਂ ਵੀ ਨਹੀਂ ਕੀਤੇ ਨੇ। ਮਤਲਬ ਗਰਮੀ ਕਰਕੇ ਤਾਂ ਖੈਰ, ਗਰਮੀ ਹੋਣੀ ਪੈ ਰਹੀ ਹੈ ਫਿਲਹਾਲ ਪੈਸਾ ਵੀ ਚਾਹੀਦਾ ਹੁੰਦਾ ਔਰ ਜਦੋਂ ਗੁਰੂ ਪਿਤਾ ਬੁਲਾਨ ਉਹ ਵੀ ਹੁੰਦਾ ਏ। ਜਦ ਤੱਕ ਨਾ ਲਿਖਿਆ ਹੋਏ ਭਾਗਾਂ, ਤੇ ਤਦ ਤੱਕ ਦਰਸ਼ਨ ਵੀ ਨੀ ਹੁੰਦੇ।
ਹਾਂਜੀ, ਹਾਂਜੀ।
ਹਾਂਜੀ, ਅਸੀਂ ਵੀ ਇਸ ਹਰਿਮੰਦਰ, ਹਾਂਜੀ, ਛੁੱਟੀਆਂ ਦੇ ਛੁੱਟੀਆਂ ਤੇ ਗਏ ਸੀ ਐਤਕੀ ਤੁਸੀਂ ਕਿਧਰੇ? ਹਾਂਜੀ।
ਹਾਂਜੀ, ਅਸੀਂ ਗਏ ਆ ਕਸ਼ਮੀਰ ਗਏ ਆ ਹੀ।
ਕਿੱਥੇ ਗਏ ਸੀ?
ਕਸ਼ਮੀਰ।
ਕਸ਼ਮੀਰ ਹੋ ਕੇ ਆਏ ਹੋ? ਅੱਛਾ ਕਸ਼ਮੀਰ ਤੇ ਬਹੁਤ ਆਨੰਦ ਆਇਆ ਹੋਏਗਾ। ਉੱਥੇ ਬਹੁਤ ਠੰਡ, ਹਾਂਜੀ। ਹਾਂਜੀ। ਫਿਲਹਾਲ ਨਹੀਂ, ਨਹੀਂ, ਅਸੀਂ ਕਿਤੇ ਕਹਿ ਤੇ ਰਹੀ ਆ ਨਹੀਂ। ਕਾਫ਼ੀ ਟਾਈਮ ਦੇ ਹੀ ਨੀ ਗਏ, ਹੋਰ, ਫਿਲਹਾਲ ਤੇ ਜੇ ਦਰਸ਼ਨ ਕਰਨ ਵੀ ਮੈਨੂੰ ਦੱਸਦੀ ਕਿ ਹਰਿਮੰਦਰ ਸਾਹਿਬ ਦੇ ਵੀ ਦਰਸ਼ਨ ਬਹੁਤ ਪਹਿਲੇ ਕੀਤੇ ਸੀ ਪਟਨਾ ਸਾਹਿਬ ਔਰ ਅਨੰਦਪੁਰ, ਪਟਨਾ ਸਾਹਿਬ ਦੇ ਵੀ ਦਰਸ਼ਨ ਹੁਣ ਤੱਕ ਨਹੀਂ ਕੀਤੇ ਨੇ। ਔਰ ਹਜ਼ੂਰ ਸਾਹਿਬ ਦੇ ਵੀ ਦਰਸ਼ਨ ਨੀ ਕੀਤੇ ਨੇ, ਬਸ ਅਨੰਦਪੁਰ ਸਾਹਿਬ ਵੀ ਇੱਕ ਵਾਰ ਦਰਸ਼ਨ ਕੀਤੇ ਸੀ। ਚਲੋ, ਇੱਕ ਵਾਰ ਦੇ ਦਰਸ਼ਨ ਹੋਏ ਨੇ ਲੇਕਿਨ ਹਜ਼ੂਰ ਸਾਹਬ ਔਰ ਪਟਨਾ ਸਾਹਬ ਦੇ ਬਿਲਕੁਲ ਕਦੀ ਦਰ
ਜ਼ੂਰ ਸਾਹਬ ਗਏ ਹਾਂ ਅਹੀ, ਅਹੀ ਗਏ ਹਾਂ ਜ਼ੂਰ ਸਾਹਬ।
ਅੱਛਾ, ਅਸੀਂ ਦਰਸ਼ਨ ਸਾਨੂੰ ਹਾਂਜੀ। ਉ ਉੱਥੇ, ਹਾਂਜੀ। ਅੱਛਾ, ਅੱਛਾ, ਪਿਛਲੀ ਛੁੱਟੀਆਂ ਤੇ ਹੋ ਆਏ ਹੋ? ਹਾਂਜੀ। ਭਾਗਾ ਵਾਲੇ ਹੋ ਤੁਸੀਂ। ਅਸੀਂ ਤਾਂ ਜੇ ਨਹੀਂ ਜਾ ਪਾਏ ਬਹੁਤ ਦੂਰ ਵੀ ਲੇਕਿਨ ਇਹ ਕਿ ਹਾਂ ਜਾਣ ਵਾਲੇ ਤੇ ਕਿੰਨੀ-ਕਿੰਨੀ ਦੂਰੋਂ, ਕਿੰਨੀ-ਕਿੰਨੀ ਵਾਰ ਹੋ ਕੇ ਆਏ ਨੇ ਸਾਰੀ ਸਾਰੀ, ਤੇ ਇੱਕ ਵਾਰੀ ਵੀ ਦਰਸ਼ਨ ਨਹੀਂ ਕੀਤੇ।
ਹਾਂਜੀ, ਹਾਂਜੀ।
ਹਾਂਜੀ। ਉਹਹੀ ਹੋ ਕਿ ਬਸ ਜਦੋਂ ਗੁਰੂ ਮਹਾਰਾਜ ਨੇ ਲਿਖਿਆ ਹੋਏ, ਪੈਸੇ ਵੀ ਹੋਣ ਤੇ ਦੀ ਦਰਸ਼ਨ ਹੁੰਦੇ ਨੇ, ਹਾਂਜੀ।
ਹੋਰ ਸੈਰ ਵਗੈਰਾ ਕਰਦੇ ਜੇ?
ਹਾਂਜੀ, ਬਸ ਉਹੀਓ ਥੋੜਾ ਬਹੁਤ ਹੈਗਾ ਘਰ ਦੇ ਅੱਗੇ-ਪਿੱਛੇ ਹੀ ਸੈਰ ਕਰ ਲੈਂਦੇ ਆ, ਹਾਂਜੀ।
ਅੱਛਾ, ਅੱਛਾ।
ਬਾਕੀ ਛੁੱਟੀਆਂ ਤੇ ਕਾਫੀ ਟਾਈਮ ਦੀ ਬੱਚਿਆਂ, ਬੱਚਿਆਂ ਦੀ ਫੀਸਾਂ ਹੀ ਅੱਜ-ਕੱਲ ਇੰਨੀਆਂ ਹੁੰਦੀਆਂ ਨੇ, ਕਿ ਪੈਸਾ ਵੀ ਚਾਹੀਦਾ ਹੁੰਦਾ ਹਰ ਚੀਜ਼ ਵਸਤੇ ਤੇ ਬੱਚਿਆਂ ਦੀ ਫੀਸਾਂ ਦੇ ਪੈਸੇ ਨਿਕਾਲਣੇ ਪੈਂਦੇ ਨੇ ਪਹਿਲੇ, ਤੇ ਜਦੋਂ ਪੈਸੇ ਬਚਣ ਹਥ ਤਦੀ ਬੰਦੇ ਕੋਲ ਘੁੰਮਣ-ਫਿਰਨ ਦੇ ਪੈਸੇ ਬਚਣਗੇ। ਔਰ ਔਤਕੀ ਦੇ ਹੁਣ ਫੀਸਾਂ ਮਈ, ਜੂਨ ਦੀ ਫੀਸਾਂ ਤੇ ਛੱਡਦੇ ਨੀ ਨੇ, ਮਈ-ਜੂਨ ਤੱਕ ਦੀਆਂ ਫੀਸਾਂ ਲੈਂਦੇ ਨੇ। ਹਰ, ਹਰ ਜਗ੍ਹਾ ਈ ਇਹੀਓ ਹਾਲ ਹੈ ਔਰ ਤਿੰਨ-ਤਿੰਨ ਮਹੀਨਿਆਂ ਦੀ ਫੀਸਾਂ ਲੈਂਦੇ ਨੇ, ਮਈ, ਜੂਨ ਦੀ ਫਿਰ, ਮਈ-ਜੂਨ ਨ ਤੇ ਕੋਨ ਪੜਾਂਦਾ ਬ ਚਿਆ ਨੂੰ, ਮਈ-ਜੂਨ ਦੀ ਛੁੱਟਿਆ ਹੀ ਹੁੰਦੀਆਂ ਨੇ ਉਹ ਵੀ ਫੀਸਾਂ ਫਰੀ ਜਾਂਦੀਆਂ ਨੇ। ਪਰ ਸਕੂਲ ਵਾਲਿਆਂ ਨੇ ਤਾਂ ਮੰਨਣਾ ਨਹੀਂ, ਮਈ-ਜੂਨ ਤੇ ਵੀ ਫੀਸਾਂ ਲੈਣੀਆਂ ਹੀ ਹੁੰਦੀਆ ਨੇ।
ਹੂੰ, ਉਪਰੋਂ ਵੀ, ਕੰਮ ਵੀ, ਕੰਮ ਵੀ, ਬਹੁਤ ਜ਼ਿਆਦਾ ਪਾ ਦਿੰਦੇ ਵਾ।
ਹਾਂਜੀ ਕੰਮ ਵੀ। ਹਾਂਜੀ-ਹਾਂਜੀ, ਕੰਮ ਤੇ ਬਹੁਤ ਜ਼ਿਆਦਾ ਪਾਂਦੇ ਨੇ ਹਾਂ ਪਰ ਇਹ ਪ੍ਰੋਜੈਕਟ ਇੰਨੇ ਸਾਰੇ ਦੇ ਦਿੰਦੇ ਨੇ ਬੱਚਿਆਂ ਨੂੰ ਕਿ ਬੱਚਿਆਂ ਥੋੜ੍ਹਾ ਨਾ, ਬੱਚੇ ਬਣਾਂਦੇ ਨੇ। ਸਾਰੇ ਪੇਰੈਂਟਸ ਨੂੰ ਹੀ ਕਰਨਾ ਪੈਂਦਾ ਹੈ ਸਾਰਾ ਕੁਛ।
ਹਾਂਜੀ, ਹਾਂਜੀ।
ਹਾਂਜੀ ਕੋਈ ਉਹ ਕਹਿ ਰਹੀ ਹੈ ਨਾ ਜਾਂ ਤੇ ਫਿਰ ਕੁਛ ਐਸੀ ਚੀਜ਼ ਸਿਖਾਓ ਬੱਚਿਆਂ ਨੂੰ ਕੁਛ ਆਏ ਬੱਚਿਆਂ ਦੇ ਵਿੱਚ ਕੁੜ
ਹਾਂਜੀ ਹਾਂਜੀ
ਹੋਰ ਉਹੀਓ ਹੈ ਕਿ ਖਰਚੇ ਵ ਖਰੇ ਪ੍ਰੋਜੈਕਟ ਦੇ ਬਣਾਓ ਵੀ ਖੁਦੀ ਬੱਚਿਆਂ ਨੂੰ ਦੁੱਖ ਬੱਚੇ ਕੁਛ ਕਰਦੇ ਨੀ ਆਪਣੇ ਆਪ ਹੀ ਕਰਨਾ ਪੈਂਦਾ ਸਾਰਾ
ਹਾਂਜੀ ਹਾਂਜੀ ਉੱਪਲੋਂ ਗਰਮੀ ਬਹੁਤ ਜ਼ਿਆਦਾ ਆ
ਹਾਂਜੀ ਹੋ ਰਹੀ ਉਹ ਗਰਮੀਆਂ ਦੀ ਛੁੱਟੀ ਛੁਟੀਆਂ ਵਿੱਚ ਵੀ ਸਾਰਾ ਟਾਈਮ ਇਹਨਾਂ ਵਿੱਚ ਨਿਕਲ ਗਿਆ ਬੱਚਿਆਂ ਨੂੰ ਹੋਮਵਰਕ ਵੀ ਇੰਨਾ ਇਨਾ ਦੇ ਦਿੱਤਾ ਬੱਚਿਆਂ ਨੂੰ ਹੋਮਵਰਕ ਵੀ ਇਨਾ ਇਨਾ ਦੇ ਦਿੱਤਾ ਬੱਚਿਆਂ ਨੂੰ ਹੋਮਵਰਕ ਵੀ ਇੰਨੇ ਇੰਨੇ ਦੇਤੇ ਨੇ ਕਿ ਕੰਪਲੀਟ ਕਰਨੇ ਵੀ ਜੀ ਸਾਰੀ ਛੁੱਟੀਆਂ ਬੀਜਣ ਸਕੂਲ ਦੇ ਪੜ੍ਹਾਈਆਂ ਕੱਖ ਨਹੀਂ ਕਰਾਂਦੇ।
ਹਾਂਜੀ ਹਾਂਜੀ, ਬਹੁਤ ਜ਼ਿਆਦਾ ਦੇ ਦਿੰਦੇ ਕੰਮ।
ਹਾਂਜੀ, ਇੰਨਾ ਇੰਨਾ ਕੰਮ ਦੇਤਾ ਔਰ ਸਕੂਲ ਤੇ ਵੈਸੇ ਇਹਨਾਂ ਨੂੰ ਕਹੋ ਕੀ ਵੈ ਜੇ ਦੇਖਿਆ ਜਾਏ ਤੇ ਰੋਜ਼ ਬੱਚੇ ਜਦ ਹੋ ਕੇ ਆਂਦੇ ਨੇ। ਵੈਸੇ ਦੇਖੋ ਤਾਂ ਬੱਚਿਆਂ ਨੂੰ ਟਿਊਸ਼ਨਾਂ ਵੀ ਲਗਵਾਣੀਆਂ ਪੈਂਦੀਆਂ ਨੇ। ਰੋਜ਼ ਰੋਜ਼ ਜਿੱਥੇ ਸਕੂਲ ਭੇਜਨੇ ਆ ਓ ਬੱ ਬੱਚਿਆਂ ਨੂੰ ਸਕੂਲ ਤੋਂ ਕੋਈ ਕੱਖ ਨਹੀਂ ਆ ਪਾਂਦਾ ਬਸ ਫੋਰਮੈਲਿਟੀਆਂ ਕਰਕੇ ਪੜ੍ਹਾ ਦਿੰਦੇ ਨੇ।
ਹਾਂਜੀ,
ਓਹੀ ਐ ਕਿ ਬਸ ਜਾਂ ਤੇ ਬੱਚੇ ਨੂੰ ਸਹੀ ਸੇ ਪੜ੍ਹਾਣ ਫੀਸਾਂ ਵੀ ਇੰਨੀਆਂ ਲੈਂਦੇ ਨੇ। ਸਹੀ ਸੀ ਪੜ੍ਹਾਓ ਤੇ ਸਹੀ ਘੱਟ ਤੋਂ ਘੱਟ ਛੋਟੇ ਛੋਟੇ ਬੱਚਿਆਂ ਨੂੰ ਛੋਟੇ ਚਾਹੇ ਛੋਟਾ ਹੋਏ ਚਾਹੇ ਵੱਡਾ ਹੋਏ।
ਸਭ ਨੂੰ ਟਿਊਸ਼ਨਾਂ ਲਗਵਾਣੀਆ ਪੈਂਦੀਆਂ ਨੇ।
ਹਾਂਜੀ,
ਹੋਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਟਿਊਸ਼ਨ ਵਗੈਰਾ ਲਗਵਾਈ ਹੋਈ ਐ।
ਹਾਂਜੀ ਹਾਂਜੀ,
ਲਗਵਾਈ ਹੋਈ ਐ ਟਿਊਸ਼ਨ ਤੁਸੀਂ
ਹਾਂਜੀ-ਹਾਂਜੀ, ਹਾਂਜੀ-ਹਾਂਜੀ,
ਹਾਂਜੀ, ਉਹੀ ਮੈਂ ਕਹਿ ਰਹੀ ਨਾ ਬੱਚੇ ਕਿਧਰੇ ਵੀ ਇਹੀ ਹੈਈ ਨੀ ਕਿ ਬਿਨਾਂ ਟਿਊਸ਼ਨ ਦੇ ਬੱਚੇ ਪੜ੍ਹ ਲੈਣ। ਟੀਚਰਾਂ ਸਹੀ ਸੀ ਐਵੇਂ ਪੜ੍ਹਾਂਦੇ ਈ ਨੀ ਨੇ ਫੋਰਮੈਲਿਟੀਆਂ ਹੋ ਗਈਆਂ ਬਸ ਜੀ ਹੋ ਗਿਆ ਟਾਈਮ ਹੋ ਗਿਆ ਜਾਓ ਜੀ। ਉਹ ਸਾਰਾ ਕੁਛ ਪੈਰੈਂਟਸ ਨੇ ਕਰਨਾ ਔਰ ਬਾਅਦ ਪੈਰੈਂਟਸ ਨੇ ਟਿਊਸ਼ਨਾਂ ਕਰਵਾਣੀਆਂ ਉਹ ਵੀ ਖਰਚੇ ਕਰੋ। ਬੱਚਿਆਂ ਨੂੰ ਛੱਡ ਕੇ ਫੇਰ ਉਹ ਵੀ ਆਓ। ਉੱਥੇ ਵੀ ਕਰੋ। ਸਭ ਏਸ ਤਰ੍ਹਾਂ ਹੀ ਹਾਂ ਓਹੀ ਆ ਨਾ, ਫੋਰਮੈਲਿਟੀਆਂ ਜਗ੍ਹਾ ਜਗ੍ਹਾ ਜਦ ਕੀ ਗਲੀ ਗਲੀ ਦੇ ਸਕੂਲ ਬਣ ਗਏ ਨੇ। ਬਸ ਇੱਕ ਬਿਜਨਸ ਬਣਾ ਕੇ ਰੱਖ ਲਿਆ ਸਕੂਲ ਦਾ ਵੀ। ਸਕੂਲ ਵੀ ਬਿਜਨਸ ਹੀ ਬਣ ਗਿਆ ਜਗ੍ਹਾ ਜਗ੍ਹਾ ਜਗ੍ਹਾ ਜਗ੍ਹਾ ਸਾਡੇ ਟਾਈਮ ਤੇ ਸੀ ਵੀ ਕਿਤਾਬਾਂ ਵੀ ਚਲੋ ਇੱਕ ਦੂਸਰੇ ਦੇ ਕੰਮ ਆ ਜਾਂਦੀਆਂ ਸੀ ਇੱਕ ਦੂਸਰੇ ਦੀ ਕਿਤਾਬਾਂ ਕੰਮ ਆ ਜਾਂ ਆਂ ਨੇ ਚਲੋ ਹੋਰ ਵੀ ਸਾਡੇ ਆਪਣੇ ਭੈਣ ਭਰਾ ਤੇ ਪੜ੍ਹ ਹੀ ਲੈਂਦੇ ਸੀ। ਹੋਰ ਸਾਡੀਆਂ ਕਿਤਾਬਾਂ ਦੂਜੇ ਦੂਜਿਆਂ ਤੇ ਵੀ ਕੰਮ ਆ ਜਾਂਦੀਆਂ ਸੀ ਦੂਜਿਆਂ ਦੇ ਬਾਅਦ ਹੋਰ ਅੱਗੇ ਕੰਮ ਆ ਜਾਂਦੀਆਂ ਸੀ ਕਿੰਨੇ ਕ ਕਿੰਨੇ ਲੋਕਾਂ ਦਾ ਬੇੜਾ ਪਾਰ ਹੋਇਆ। ਹੋ ਜਾਂਦਾ ਸੀ। ਪਰ ਇਹਨਾਂ ਲੋਕਾਂ ਦੀ ਵਾਰੀ ਕੀ ਹੈਗਾ ਹੈ ਕਿ ਕਿਤਾਬਾਂ ਹੀ ਹਰ ਸਾਲ ਬਦਲ ਜਾਂਦੀਆਂ ਨੇ।
ਹਾਂਜੀ-ਹਾਂਜੀ, ਹਾਂਜੀ
ਹਰ ਸਾਲ ਕਿਤਾਬਾਂ ਹੀ ਬਦਲ ਦਿੰਦੇ ਨੇ ਕਿ ਚਲੋ। ਹੁਣ ਬੰਦਾ ਕਿੱਥੋਂ ਦੇ ਖਰਚੇ ਇੰਨੇ ਕਰੋ ਕਿਤਾਬਾਂ ਵੀ ਇੰਨੀਆਂ ਮਹਿੰਗੀਆਂ ਦਾਂਗੇ ਕਿ ਹਾਂ ਬਹੁਤ ਕਿਤਾਬਾਂ ਤੇ ਦੂਸਰੀ ਜਗ੍ਹਾ ਤੋਂ ਕਿਤਾਬ ਮਿਲਦੀਆਂ। ਵੀ ਨੀ ਨੇ ਕਿ ਤੁਸੀਂ ਉਸੇ ਦੁਕਾਨ ਤੇ ਮਿਲਾਂਗੇ ਜਿਸ ਦੁਕਾਨ ਤੇ ਇਹਨਾਂ ਨੇ ਆਖਿਆ ਹੋਏਗਾ।
ਹਾਂਜੀ-ਹਾਂਜੀ, ਬਹੁਤ ਹੀ ਜ਼ਿਆਦਾ ਖਰਚੇ ਬੜੇ ਹੈਗੇ।
ਹਾਂਜੀ, ਹੋਰ ਤੇ ਕਿਤਾਬਾਂ ਤੇ ਕਿਤਾਬਾਂ ਯੂਨੀਫੋਮ ਤੱਕ ਦੇਖਲੋ। ਉਹ ਵੀ ਦੇਖ ਲਓ ਹੁਣ ਹਰ ਸਾਲ ਕਦੀ ਸ਼ਰਟ ਦੇ ਵਿੱਚ ਚੈੱਕ ਪਾ ਦਿੱਤੇ ਤੇ ਅਗਲੇ ਸਾਲ ਫਿਰ ਦੂਸਰੀ ਹੋ ਗਈ ਪਲੇਨ ਹੋ ਗਈ ਸ਼ਰਟ ਫਿਰ ਦੂਸਰੇ ਡਿਜ਼ਾਇਨ ਦੀ ਕਰਤੀ ਯੂਨੀਫੋਰਮ ਵੀ ਚੇਂਜ ਹੋ ਜਾਂਦੀ ਐ ਔਰ ਸਾਡੇ ਟਾਈਮ ਤੇ ਸ਼ੁਰੂ ਲੈ ਕੇ ਇੰਟਰ ਤਾਂ ਕੋਈ ਉਹੀ ਬਣੀ ਰਹਿੰਦੀ ਸੀ।
ਹਾਂਜੀ-ਹਾਂਜੀ,
ਬਸ ਛੋਟੇ ਵੀ ਛੋਟੀ ਹੁੰਦੀ ਸੀ ਉਹਦੇ ਬਾਅਦ ਥਰਡ ਫੋਰਥ ਕਲਾਸ ਤੋਂ ਵੀ ਆ ਜੋ ਸੂਟ ਪਾਉਣੇ ਸ਼ੁਰੂ ਹੁੰਦੇ ਸੀ ਸਿੱਧਾ ਇੰਟਰ ਤੱਕ ਸੂਟ ਚੱਲਦੇ ਹੀ ਸੀ।
ਹਾਂਜੀ-ਹਾਂਜੀ,
ਹੁਣ ਹੋਰ ਹੁਣ ਦੇਖਲੋ ਤੇ ਸਾਲ ਹਾਲ ਬਾਅਦ ਸ਼ਰਟਾਂ ਹੀ ਬਦਲ ਲੈਂਦੇ ਨੇ ਕਦੀ ਕਿਹੋ ਜੀ ਬਣਾ ਤੀ, ਕਦੀ ਕਦੀ ਕਿਹੋ ਜੀ ਬਣਾ ਤੀ ਉਹਦੇ ਖਰਚੇ ਦੇਖ ਲੋ ਤੇ ਉਹਦੇ ਖਰਚੇ ਕਰਾਣੇ।
ਹਾਂਜੀ-ਹਾਂਜੀ ਇਹ ਬਿਲਕੁਲ ਕੰਮ ਨਾ ਗ਼ਲਤ ਆ।
ਉਧਰੋਂ ਬੱਚਿਆਂ ਨੂੰ ਦੇਖ ਲਓ। ਹੁਨ ਐਸ ਲਈ ਤੋਂ ਹੈ ਸੀ ਚਲੋ ਛੁੱਟੀਆਂ ਚ ਖੇਡਣ ਵੀ ਛੁੱਟੀਆਂ ਹੋਨ ਯਾ ਨਾ ਹੋਨ ਰੋਜ਼ ਖੇਡਣ ਦਾ ਵੀ ਸਾਡਾ ਹੈ। ਹੈਗਾ ਸੀ ਕਿ ਰੋਜ਼ ਅਸੀਂ ਖੇਡਦੇ ਸੀ ਦੋ-ਦੋ ਘੰਟੇ ਬਾਹਰ, ਕਿੰਨਾ ਖੇਡਦੇ ਸੀ, ਕਿੰਨਾ ਚੁਸਤ ਦੁਰੁਸਤ ਰਹਿੰਦਾ ਸੀ। ਕੋਈ ਥੱਕਦੇ ਨਹੀਂ ਸੀ, ਚਾਹੇ ਗਰਮੀ ਹੋਏ, ਚਾਹੇ ਸਰਦੀ ਹੋਏ ਹਰ ਵਕਤ ਖੇਡਨਾ। ਦੋ-ਦੋ ਘੰਟੇ ਤੇ ਖੇਡਦੇ ਹੀ ਸੀ ਡੇਲੀ, ਹੁਨ ਅੱਜ ਕੱਲ੍ਹ ਦੇ ਬੱਚੇ ਤੇ ਖੇਡਦੇ ਵੀ ਨੀ ਨੇ। ਘਰ ਹੀ ਪਏ ਰਹਿੰਦੇ ਨੇ ਬਸ ਫੋਨ ਹੀ ਆ ਉਹਨਾਂ ਦਾ ਖਿਡੌਨਾ, ਫੋਨ ਨਾਲ ਹੀ ਚਿਪਕੇ ਰਹਿੰਦੇ ਨੇ। ਬਸ ਫੋਨ ਹੀ ਹੈਗਾ ਹੈ ਸਭ ਕੁਛ, ਤਾਂ ਹੀ ਤੇ ਕਹਿ ਤੇ ਰਹੀ ਆਂ ਅਸੀ ਵੀ ਤੇ ਫੇਰ ਬੱਚਿਆਂ ਨੂੰ ਫੇਰ ਨਹੀਂ ਤਰ੍ਹਾਂ-ਤਰ੍ਹਾਂ ਦੀ ਉਹ ਲੱਗ ਜਾਂਦੇ ਨੇ ਫੇਰ ਕੀ ਨਾਮ ਲੋ ਨਾ ਲੋ, ਚੀਜ਼ਾਂ ਦਾ ਨਾਮ ਲੈਂਦੇ ਐ ਵੀ ਉਹ ਲੱਗਦਾ ਕਿ ਨਹੀਂ ਵੀ ਇਹਨਾਂ ਚੀਜ਼ਾਂ ਦੇ ਨਾਮ ਨਹੀ ਲੇਂਦੇ ਹੇਗੇ, ਤਾਂਈ ਫੇਰ ਬੱਚੇ ਪਲਰਦੇ ਨੀ ਨੇ ਸਹੀ ਸੇਰ।
ਹਾਂਜੀ, ਹਾਂਜੀ, ਹਾਂਜੀ।
ਹਾਂ ਬੱਚਿਆਂ ਦੀ ਕਿਸੇ ਦੀ ਹਾਈਟ ਨਹੀਂ ਹੋ ਰਹੀ ਸਹੀ ਸੇ ਤੇ ਕਿਸੇ ਦੇ ਸਰੀਰ ਵੱਧ ਜਾਂਦਾ ਹੈ, ਕਿਸੇ ਨੂੰ ਕੁਛ, ਕਿਸੇ ਨੂੰ ਕੁਛ ਕਿੰਨੀਆਂ ਪ੍ਰੋਬਲਮਾਂ ਹੋ ਜਾਂਦੀਆਂ ਨੇ। ਔਰ ਐਵੇਂ ਖੇਡਦੇ ਰਹੋ ਬੱਚਾ ਬੱਚੇ ਸਭ ਸੰਤੁਲਨ ਵੀ ਬਨੇਯਾ ਰਹਿੰਦਾ ਸਰੀਰ ਦਾ, ਚੁਸਤ ਦੁਰੁਸਤ ਵੀ ਰਹਿੰਦੇ ਨੇ। ਕੋਈ ਬਿਮਾਰੀਆਂ ਵੀ ਨਹੀਂ ਲੱਗਦੀਆਂ ਹੁਨ ਅੱਜ ਕੱਲ੍ਹ ਦੇ ਹੁਨ ਐ ਈ ਬੰਦ ਹੋ ਗਿਆ, ਪਹਿਲੇ ਸਾਰਾ ਅਸੀਂ ਲੋਕ ਸ਼ਾਮੀ ਕਦੀ ਖੋ ਖੋ ਖੇਡਿਆ ਚਾਹੇ ਮੁੰਡੇ ਹੋਨ, ਚਾਹੇ ਕੁੜੀਆਂ ਹੋਨ ਕਦੀ ਖੋ-ਖੋ ਖੇਡਿਆ, ਕਦੀ ਰੱਸੀ ਟੱਪੀ, ਕਦੀ ਇਕੱਲ ਦ ਉਕਲ ਖੇਲੇਆ।
ਹਾਂਜੀ-ਹਾਂਜੀ।
ਪਹੀਆ ਖੇਲੀਆਂ ਕਿੰਨਾ ਖੇਡਾਂ ਹੁੰਂਦੀਆਂ ਸਨ ਪਹਿਲੇ।
ਹਾਂਜੀ-ਹਾਂਜੀ, ਬਹੁਤ ਜ਼ਿਆਦੀਆ।
ਯਹੀ ਨਹੀਂ ਭੁੱਲ ਹੀ ਗਿਆ ਸਭ ਦੇ ਗਲੀ ਜਿਹੜੀ ਗਲੀ ਚ ਜਾਓ, ਬੂਏ ਬੰਦ ਔਰ ਸਭ ਦੇ ਬਸ ਫੋਨ ਦੇ ਵਿੱਚ ਹੀ ਸਾਰੇ ਘਰ ਦੇ ਸਾਰੇ ਅਪਨੇ ਮੈਂਬਰ ਹੀ ਹਰ ਇੱਕ ਬੰਦਾ ਅਪਨੇ-ਅਪਨੇ ਫੋਨ ਤੇ ਹੀ ਲੱ ਲੱਗਿਆ ਰਹਿੰਦਾ ਉਹ ਆਪਨੇ ਫੋਨ ਤੇ ਲੱਗਿਆ, ਆਪਨੇ ਫੋਨ ਤੇ ਅਪਨੇ ਬੰਦੇ ਨੀ ਅਪਨੇਆਂ ਨਾਲ ਗੱਲ ਕਰਦੇ।
ਹਾਂਜੀ-ਹਾਂਜੀ, ਹਾਜੀਂ ਹੁਨ ਤੇ ਬੱਚੇ ਫੋਨ ਵੇਖ ਕੇ ਰੋਟੀ ਖਾਂਦੇ ਜੇ।
ਹਾਂ ਉਹੀ ਤੇ ਨਾ ਫੋਨ ਦੇ ਕੇ, ਫੋਨ ਦੇ ਕੇ ਰੋਟੀ ਖਾਣਾ ਐ, ਫੋਨ ਦੇਖ ਕਈ ਸੋਨਾ ਏ, ਫੋਨ ਦੇ, ਫੋਨ ਦੇ ਨਾਲ ਹੀ ਗੱਲਾਂ ਐ, ਫੋਨ ਹੀ ਸਾਡਾ ਫਰੈਂਡ ਹੈ ਜੀ। ਔਰ ਫੋਨ ਨੂੰ ਅਸੀਂ ਹੁਨ ਇਹ ਵੀ ਲੋਗੋ ਨੇ ਕਰ ਪਤਾ ਹੈ ਕਿ ਬਈਆ ਕਹਿਨਾ ਵੀ ਚਾਹੋ ਤੇ ਫੋਨ ਦੇ ਜ਼ਰੀਏ ਲੋਗੋ ਨੇ ਟੀਚਰਾਂ ਨੇ ਪੜ੍ਹਾਈਆਂ ਵੀ ਕਰਾਤੀਆਂ। ਹੁਨ ਉਹਨਾਂ ਨੂੰ ਮੌਕਾ ਵੀ ਐਸਾ ਮਿਲ ਗਿਆ ਕਿ ਅਸੀਂ ਮਨਾ ਕਰਨਾ ਵੀ ਚਾਹੀਏ ਨਾ ਤੇ ਕਹਿ ਦਾਂਗੇ ਫੋਨ ਤੋਂ ਅਸੀਂ ਪੜ੍ਹਾਈ ਕਰ ਰਹੇ ਆਂ ਜੀ ਤੇ ਅਸੀਂ ਉਸ ਪਾਸੇ ਨਾ ਇੱਧਰ ਦੇ ਨਾ ਉੱਧਰ ਦੇ ਬਈ ਅਸੀਂ ਕਹਿ ਦੇਈਏ ਕਿੰਨਾ ਕਰੋ ਤੇ ਉਸ ਦਿਨ ਪਤਾ ਲੱਗੇ ਸ ਜਿਵੇ ਵਿੱਚ ਇਹਨਾਂ ਨੇ ਪੜ੍ਹਾਈ ਦਾ ਦਿੱਤਾ ਹੋਇਆ ਤੇ ਸਾਡਾ ਹੀ ਨਾਮ ਆ ਗਿਆ ਅਸੀਂ ਫੋਨ ਤੂੰ ਦਿੱਤਾ ਨੀ ਸੀ ਤੇ ਲੋ ਵੀ ਆ ਪੜ੍ਹਾਈ ਨੀ ਭਾਈ ਅਸੀਂ ਹੋਮਵਰਕ ਨਹੀਂ ਕਰ ਪਾਏ ਅਪਨਾ।
ਹਾਂਜੀ-ਹਾਂਜੀ।
ਅਪਨਾ ਗੂਗਲ ਦੇ ਜਰੀਏ ਕਦੀ ਕਿਸੇ ਜ਼ਰੀਏ ਟੀਚਰ ਨੇ ਕੰਮ ਦਿੱਤਾ। ਤੇ ਹੁਨ ਅਇਓ ਫੋਨ ਦੇ ਜਰੀਏ ਕੰਮ ਦਿੱਤਾ ਤੇ ਉਹੀਓ ਹੈ ਨਾ ਬੱਚੇ ਫੇਰ ਉਸ ਚੀਜ਼ ਦਾ ਫਾਇਦਾ ਉਠਾਉਂਦੇ ਨੇ।
ਹਾਂਜੀ-ਹਾਂਜੀ।
ਤਾ ਕਿ ਅੱਜ ਕੰਮ ਦਿੱਤਾ, ਲਿਆ ਇੰਨੀ ਦੇਰ ਵਾਸਤੇ ਫੋਨ। ਉਹ ਕੰਮ ਇੰਨੀ ਦੇਰ ਦਾ, ਉਹਦੇ ਬਾਅਦ ਫਿਰ ਲੱਗੇ ਹੋਏ ਨੇ ਅਪਨਾ ਏਨੀ-ਏਨੀ ਦੇਰ ਲੱਗੀ ਹੋਏ ਨੇ ਅਜੇ ਕੰਮ ਹੋਇਆ ਹੀ ਨੀ, ਅਜੇ ਕੰਮ ਹੋਇਆ ਹੀ ਨੀ। ਲੱਗੇ ਹੋਏ ਨੇ ਚਾਰ ਚਾਰ ਘੰਟੇ ਉਹ ਕਹਿ ਦਿੱਤਾ ਜੀ ਦਸ ਪੰਦਰਾਂ ਮਿੰਟ ਦਾ ਕੰਮ ਹੋਵੇ ਭਾਵੇਂ। ਉਦ ਤੱਕ ਮਾਂ ਪਿਓ ਤੇ ਸਾਨੂੰ ਉਵੇਂ ਦਿਖਾਤਾ ਗਿਆ ਜੇ ਅਸੀਂ ਕੰਮ ਹੀ ਕਰ ਹੇ ਹਾਂ ਕਿੰਨੀ ਵਾਰ ਬੰਦਾ ਸਿਰ ਤੇ ਬੈਠਾ ਰਹੇਗਾ। ਅਪਨੇ ਵੀ ਤੇ ਕੰਮ ਹੁੰਦੇ ਨ। ਔਰ ਦੇ ਵੀ ਦੋ ਉਹਨਾ ਨੂੰ ਤੇ ਫਿਰ ਕਹਿ ਦਿੱਤਾ ਫਿਰ ਸਾਡਾ ਕੰਮ ਹੈਗਾ ਜੇ ਫਿਰ ਫੋਨ ਤੇ ਕੰਮ ਕਰਨਾ ਐ। ਕਿੰਨੀ ਦੇਰ ਬੰਦਾ ਬੈਠਾ ਰੇ, ਉਹੀ ਨਾ ਹਰ ਚੀਜ਼ ਦੇ ਫਾਇਦੇ ਵੀ ਨੇ ਨੁਕਸਾਨ ਵੀ ਨੇ ਪਰ ਫੋਨ ਦਾ ਤੇ ਮਨ ਤਾਂ ਇਹ ਲੱਗਦਾ ਜ਼ਿਆਦਾ ਤਰ ਤਾਂ, ਨੁਕਸਾਨ ਹੀ ਨੁਕਸਾਨ ਹੈ ਟਾਈਪ ਵਾਲਾ ਜੇੜਾ ਓਹ ਦੂਸਰੇ ਪਹਿਲੇ ਛੋਟੇ ਫੋਨ ਚੱਲਦੇ ਸੀ। ਚਲੋ ਇੱਕ ਦੂਸਰੇ ਨਾਲ ਗੱਲਾਂ ਤੇ ਹੋ ਈ ਜਾਂਦੀਆਂ ਸਾਨ ਨਾ ਪਰ ਇਹ ਲੋਕੀ ਚਿੱਠੀਆਂ ਪਾ ਲੈਂਦੇ ਸੀ ਚਿੱਠੀਆਂ ਨਾਲ ਦਾ ਹਾਲ ਚਾਲ,